ਹੈਲੋ, ਸਤਿ ਸ੍ਰੀ ਅਕਾਲ ਜੀ। ਬਸ ਵਧੀਆ, ਤੁਸੀਂ ਦੱਸੋ ਠੀਕ ਹੋ ਤੁਸੀ।
ਹਾਂਜੀ ਵਧੀਆ ਵਧੀਆ। ਹੋਰ ਘਰ ਪਰਿਵਾਰ ਸਾਰੇ ਕਿਵੇਂ?
ਹਾਂਜੀ ਸਭ ਵਧੀਆ, ਤੁਸੀਂ ਦੱਸੋ ਤੁਹਾਡੇ ਘਰ ਸਭ ਠੀਕ ਨੇ।
ਹਾਂਜੀ-ਹਾਂਜੀ, ਵਧੀਆ-ਵਧੀਆ ਹੋਰ ਕੀ ਕਰ ਰਹੇ ਸੀ
ਕੁਝ ਨਹੀਂ, ਬਸ ਐਵੇਂ ਹੀ ਸੋਚਿਆ ਕਿ ਤੁਹਾਡੇ ਨਾਲ ਥੋੜ੍ਹੀ ਹੋਰ ਗੱਲ ਕਰ ਲਵਾਂ। ਅੱਛਾ ਵੈਸੇ ਤੁਸੀਂ ਫ੍ਰੀ ਸੀ ਨਾ? ਮੈਂ ਤੁਹਾਨੂੰ ਡਿਸਟਰਬ ਤਾਂ ਨਹੀਂ ਕੀਤਾ?
ਨਹੀਂ-ਨਹੀਂ, ਮੈਂ ਫ੍ਰੀ ਸੀ। ਮੈ ਸੱਚ ਦੱਸਾਂ, ਜਿਵੇਂ ਅੱਜ-ਕੱਲ੍ਹ ਤੁਸੀਂ ਦੇਖ ਹੀ ਰਹੇ ਹੋ, ਔਨਲਾਈਨ ਸ਼ਾਪਿੰਗ ਦਾ ਬਹੁਤ ਜ਼ਿਆਦਾ ਰੁਝਾਨ ਹੈ। ਗ ਵੀ ਹੋ ਰਹੀ ਓਫਲਾਈਨ ਸ਼ੋਪਿੰਗ ਵੀ ਹੋ ਰਹੀ ਹੈ, ਤੁਸੀਂ ਅੱਜ-ਕੱਲ ਕੀ ਪ੍ਰੋਵਾਇਡ ਕਰ ਰਹੇ ਹੋ। ਔਨਲਾਈਨ ਸ਼ੋਪਿੰਗ ਜਾਂ ਔਫਲਾਈਨ ਸ਼ੋਪਿੰਗ।
ਮੈਂ ਦੇਖੋ ਮੈਂ ਫਿਲਹਾਲ ਤੇ ਵੈਸੇ ਦੋਨੋ ਹੀ ਸ਼ੋਪਿੰਗ ਨੂੰ ਮਤਲਬ ਕਰਨੀ ਆ- ਔਨਲਾਈਨ ਵੀ, ਔਫਲਾਈਨ ਵੀ- ਬਟ ਮੈਂ ਜ਼ਿਆਦਾ ਬੈਸਟ ਨਲਾਈਨ ਸਮਝਣੀ ਆ ਔਲਾਈਨ ਸ਼ੋਪਿੰਗ-
ਅੱਛ।
ਜੀ
ਪਰ ਔਨਲਾਈਨ ਸ਼ੋਪਿੰਗ ਚ ਇਹ ਵੀ ਹੁੰਦਾ ਨਾ ਕਿ ਮਤਲਬ- ਜਦੋਂ ਉਹ ਅਸੀਂ ਦੇਖਦੇ ਹਾਂ ਓਪਨ ਕਰਦੇ ਹਾਂ ਵੈਬਸਾਈਟ ਤੇ ਦਿਖਾਉਂਦੇ ਕੁਛ ਹੈ- ਔਰ ਕਈ ਵਾਰੀ ਇਤਨਾ ਅੱਛਾ ਆ ਜਾਂਦਾ ਆ ਕੁੱਝ ਕਹਿਣ ਦੀ ਹੱਦ ਨੀ, ਹੋਰ ਕਈ ਵਾਰੀ ਇਤਨਾ ਬੇਕਾਰ ਆੁੰਂਦਾ ਆ- ਕੀ ਕੁੂੰ ਉਹਨੂੰ ਵੀ ਕੁਛ ਨੀ ਕਹਿ ਸਕਦੀ।
ਹਾਂਜੀ ਉਹ ਤਾਂ ਦੇਖੋ ਪਹਿ ਨਾ ਐਪ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਸ ਐਪ ਤੋਂ ਕਰਦੇ ਹੋ ਔਡਰ ਵਗੈਰਾ।
ਨਾਜੀ-
ਹੋਰ ਫੇਰ ਤੁਸੀਂ, ਹਾਂਜੀ, ਤੁਸੀਂ ਰਿਵਿਊ ਚੈੱਕ ਕਰ ਲਿਆ ਕਰੋ ਨਾ ਫਿਰ ਪ੍ਰੋਡਕਟ ਦੇ ਪਹਿਲੇ।
ਤੇ ਉਹ ਤਾਂ ਹੈ ਹੀ ਕਿਉਂਕਿ ਐਕਚੁਲੀ ਦੋ ਤ੍ਰ ਵਾਰੀ ਮੈਂ ਮੰਗਵਾਏ ਤੇ ਮੇਰੇ ਨਾਲ ਤਾਂ ਇਏਦਾਂ ਹੀ ਹੋਇਆ ਮੰਗਵਾਉਂਦੀ ਕੁਛ ਵੀ ਨਿਕਲਦਾ ਕੁਛ ਮੈਂ, ਤਾਂ ਔਫਲਾਈਨ ਹੀ ਪ੍ਰੋਵਾਈਡ ਕਰਦੀ ਆਂ ਕਿ ਫਲਾਈਨ ਕ ਹੁੰਦਾ ਆ ਜਿਵੇਂ ਆਪਾਂ ਘੁੰਮਦੇ ਫਿਰਦੇ ਕਰ ਲਈ ਰ ਫਰੈਂਡਾਂ ਨਾਲ ਹੋ ਗਈਆਂ, ਨਾਲ ਟਾਈਮ ਸਪੈਂਡ ਹੋ ਗਿਆ ਨਾਲ ਸ਼ੋਪਿੰਗ ਹੋ ਗਈ। ਨਾਲ ਖਾਣਾ ਪੀਣਾ ਹੋ ਗਿਆ।
ਹਾਂਜੀ ਹੈ ਵੀ ਇਹ। ਪਰ ਇਹਵੇ ਕਿ ਓਨਲਾਈਨ ਦੇਖੋ ਘਰ ਬੈਠੇ ਮਤਲਬ ਧੁੱਪ ਹੁੰਦੀ ਅੱਜ ਤੇ ਤੇ ਫੇਰ ਐਵੇਂ ਘਰ ਬੈਠੇ ਕਰ ਸਕਦੇ ਕੁੱਝ ਵੀ ਹਨਾ
ਬਿਲਕੁਲ-ਬਿਲਕੁਲ ਹਾਂਜੀ-ਹਾਂਜੀ ਉਹ ਤਾਂ ਹੈ ਹੀ ਹੈ ਪਰ ਜ਼ਿਆਦਾ ਟਰਸਟ ਅਸੀਂ ਨ ਕਰ ਸਕਦੇਾਂ ਔਨਲਾਈਨ ਤੇ ਕੱਪੜੇ ਤੇ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਕੱਪੜਾ ਕਦੀ ਸਹੀ ਭੇਜਦੇ ਹੈ, ਕਦੀ ਸਹੀ ਨੀ ਭੇਜਦੇ ਹੈ।
ਹੁਣ ਕਈਆਂ ਚ ਹਾਂਜੀ ਕਈਆਂ ਚ ਰਿਫੰਡ ਓਪਸ਼ਨ ਹੁੰਦਾ ਹੈ ਰਿਟਰਨ। ਕਈਆਂ ਚ ਨਹੀਂ ਹੁੰਦਾ ਰਿਟਰਨ ਦਾ ਆਪਸ਼ਨ ਹੈ ਬੜੀ ਦਿੱਕਤ ਆ ਜਾਂਦੀ ਹੈ।
ਜੀ ਜੀ ਹਾਂਜੀ ਇੱਥੇ ਹੁੰਦਾ ਤੇ ਫੇਿਰ ਤੁਸੀਂ ਰਿਟਰਨ ਵਗੈਰਾ ਕਰ ਤ ਕਰੋ ਅਗਰ ਤੁਹਾਡਾ ਪ੍ਰੋਡਕਟ ਠੀਕ ਨਹੀਂ ਆਉਂਦਾ ਤਾਂ
ਹਾਂਜੀ ਰਿਟਰਨ ਵਗੈ ਤੇ ਆਪਾਂ ਕਰਦੇ ਹਾਂ ਪਰ ਇਹੀ ਹੁੰਦੇ ਨਾ ਜਿਹੜੇ ਮਤਲਬ ਉਹ ਹੁੰਦੇ ਆ ਲੈ-ਲੈ ਕੇ ਜਾਣਾ ਡਿਲੀਵਰੀ ਬੋਇਜ਼ ਵਗੈਰਾ ਉਹ ਕਹਿੰਦੇ ਮੈਡਮ ਆਪਾਂ ਕੱਲ ਆ ਜਾਗਾ ਮੈਨੂੰ ਹਜੇ ਕੰਮ ਹੈਗਾ ਆ ਕੁਛ ਉਹ ਢਿੱਲੇ ਪੈ ਜਾਂਦੇ ਆ, ਕੁਛ ਕੰਪਨੀ ਢਿੱਲੀ ਪੈ ਜਾਂਦੀ ਹੈ ਫਿਰ ਨਾ ਕਈ ਵਾਰੀ ਹੁੰਦਾ ਹੈ ਕਿ, ਪੈਸੇ ਆਉਂਦੇ ਕਈ ਵਾਰੀ ਪੈਸੇ ਨਜਹੀਂ ਆਉਂਦੇ ਅਸੀਂ ਪੱਕਾ ਨਹੀਂ ਕਹਿ ਸਕਦੇ ਕਿ ਸਾਡੇ ਪੈਸੇ ਆਉਣਗੇ ਜਾਂ ਨਹੀਂ ਆਉਣਗੇ। ਤਾਂ ਕਰਕੇ, ਹੁਣ ਸਹੀ ਹੈ ਨਾ। ਜੀ ਕਈ ਵਾਰੀ ਇਹ ਹੁੰਦਾ ਹੈ ਕਿ ਦੇਖੋ। ਐ ਤੇ ਹੈ ਕਿ ਹਰ ਚੀਜ਼ ਰੀਅਲ ਹੁੰਦੀ ਹੈ ਕਈ ਵਾਰੀ ਫੇਕ ਵੀ ਹੁੰਦੀ ਵੈਬਸਾਈਟ ਹੁੰਦੀਆਂ ਨੇ। ਉਹ ਚੀਜ਼ਾਂ ਉਹ ਚੀਜ਼ਾਂ ਇਤਨੀਆਂ ਅੱਛੀਆਂ ਪਾਉਂਦੀਆਂ ਤੁਡਾ ਮਤਲਬ ਦਿਲ ਕਰਾ ਸੀ ਹਜੇ ਖਰੀਦ ਲਈਏ।
ਜੀ
ਫ ਤੁਹਾਡਾ ਕਿਤਨਾ ਮਤਲਬ ਨੁਕਸਾਨ ਹੁੰਦਾ ਆ ਮੈਂ ਪਿਛੇ ਦੋ ਜੇ ਕੁੁਰਤੀਆਂ ਜ ਖਰੀਦੀਆਂ ਸੀ ਇੱਕ ਵੈਬਸਾਈਟ ਤੋਂ ਤੇ ਉਹ ਮੈਨੂੰ ਮਿਨੀਮਮ ਦੋ ਹਜ਼ਾਰ ਦੀਆਂ ਪਈਆਂ ਸੀਗੀਆਂ ਤੇ ਉਹਨਾਂ ਨੇ ਮੇਰੇ ਕੋਲ ਨਾ ਪੇਟੀਐਮ ਕਰਾ ਲਿਆ ਸੀਗਾ ਤੇ ਪੇਟੀਐਮ ਤਾਂਤ ਬਾਅਦ ਜਦੋਂ ਕੁੜਤੀਆਂ ਵਗੈਰਾ ਆਈਆਂ ਮੈਂ ਚੈੱਕ ਕੀਤੀਆਂ ਪਰ ਉਹ ਕੁਤੀ ਬਹੁਤ ਜ਼ਿਆਦਾ ਬੇਕਾਰ ਨਿਕਲੀਆਂ ਉਹਨਾਂ।
ਅੱਛਾ
ਸਕਦੇ ਸੀ ਤੇ ਨਾ ਅਸੀਂ ਪਾ ਸਕਦੇ ਸੀ।
ਤੇ ਤੁਸੀਂ ਰਿਵਿਊ ਚੈੱਕ ਕਰਾ ਸੀ ਪਹਿਲੇ ਉਹਦਾ।
ਨਹੀਂ ਉਹਵਊ ਰਿਵਿਊ ਹੈ ਹੀ ਨਹੀਂ ਸੀ ਕਿਉਂਕਿ ਉਹ ਬਛ ਆਈ ਸੀ ਕਿ ਰੀਲਾਂ ਹੋ ਗਆਂ ਬਹੁਤ ਆ ਰਹੀਆਂ ਸੀ। ਕੀ ਹੈ ਬਹੁਤ ਅੱਛੀ ਬ੍ਰਾਂਡ ਹੈ।
ਹਾਂ ਟਰੈਂਡ ਵਗੈਰਾ ਚਚ ਹੋਣਗੀ ਨਾ ਉਹ।
ਬਿਲਕੁਲ ਬਿਲਕੁਲ ਪਰ ਬਹੁਤ ਹੀ ਬੇਕਾਰ ਆਈਆਂ ਸਾਨੂੰ ਰਿਟਰਨ ਵੀ ਨਹੀਂ ਹੋਇਆ ਤੇ ਕੁਛ ਵੀ ਨਹੀਂ ਮਿਲਿਆ ਉਹੁ।
ਅੱਛਾ ਹਾਂਜੀ ਮਤਲਬ ਕੁੱਛ ਕੁਛ ਵ ਸਾਈਡ ਹੁੰਦੀ ਹੈ ਐਵੇਂ ਜੀ ਮਤਲਬ ਬਹੁਤ ਬੇਕਾਰ ਹੀ ਹੁੰਦੀ ਨੇ ਉਹੇ
ਬਿਲਕੁਲ-ਬਿਲਕੁਲ, ਇਹ ਤਾਂ ਹੈ ਹੀ।
ਜੀ ਪਰ ਇਹ ਵੇ ਨਾ ਕਿ ਦੇਖੋ ਔਨਲਾਈਨ ਅਸੀਂ ਕਰਨੇ ਹਾਂ, ਤੇ ਮਤਲਬ ਅਸੀਂ ਸਾਨੂੰ ਬਸ ਸਰਚ ਕਰਨਾ ਹੁੰਦਾ, ਤੇ ਉਹਦੇ ਸਾਰੇ ਪ੍ਰੋਡਕਟਸ ਵਗੈਰਾ ਆ ਜਾਂਦੇ ਨੇ, ਓਫਲੈਨ ਫੇਰ ਸਾਨੂੰ ਥੋੜਾ ਸਮਝਾਣ ਵਿਚ ਪ੍ਰੋਬਲਮ ਹੁੰਦੀ ਐ ਨਾ ਸ਼ੋਪਕੀਪਰ ਨੂੰ, ਕਿ ਸਾਨੂੰ ਚਾਹੀਦਾ ਕੀ ਏ।
ਬਿਲਕੁਲ-ਬਿਲਕੁਲ ਉਹ ਤਾਂ ਹੈ ਹੀ ਐ, ਪਰ ਐਹ ਨਾ ਅਸੀਂ ਉਸ ਚੀਜ਼ ਨੂੰ ਦੇਖ ਕਰ, ਛੂ ਕਰ ਪਰਖ ਕੇ ਆਪਣੇ ਮਤਲਬ ਕਲਰ ਦੇ ਹਿਸਾਬ ਨਾਲ ਕਿ ਤੁਹਾਨੂੰ ਕਿਹੜਾ ਕਲਰ ਸ਼ੂਟ ਕਰ ਰਿਹਾ, ਕਿਹੜਾ ਕਲਰ ਨਈ ਕਰ ਰਿਹਾ। ਬਹੁਤ ਫ਼ਰਕ ਪੈ ਜਾਂਦਾ ਐ, ਉਸ ਚੀਜ਼ ਤੇ।
ਹਾਂਜੀ ਇਹ ਤੇ ਹੈ, ਉਹਨਾਂ ਲਈ ਬਾਰਗੀਨਿੰਗ ਵੀ ਤੇ ਹੋ ਜਾਂਦੀ ਐ ਔਫਲਾਈਨ ਵਿੱਚ।
ਬਿਲਕੁਲ-ਬਿਲਕੁਲ ਔਨਲਾਈਨ ਅਸੀਂ ਬਾਰਗਨਿੰਗ ਕਰ ਨੀ ਸਕਦੇ ਆਂ ਨਾਂ, ਤੇ ਅੱਜ-ਕੱਲ ਉਹ ਐ ਨਾ ਕਈ ਆਹ ਜਿਹੜੇ ਡਿਲੀਵਰੀ ਵਗੈਰਾ ਦੇਣ ਆਂਦੇ ਆ, ਉਹਨਾਂ ਨੂੰ ਦੇਣੇ ਪੈਂਦੇ ਆ। ਡਿਲੀਵਰੀ ਚਾਰਜਿਸ ਵਗੈਰਾ।
ਚਾਰਜਿਸ ਹੁੰਦੇ ਆ, ਉਹ ਤੇ ਐਕਸਟਰਾ ਲੱਗਦੇ ਨੇ।
ਬਿਲਕੁਲ-ਬਿਲਕੁਲ, ਤਾਂਹੀ ਮੈਨੂੰ ਤਾਂ ਔਫਲਾਈਨ ਹੀ ਸਭ ਤੋਂ ਬੈਸਟ ਲੱਗਦੀ ਐ। ਓਨਲਾਈਨ ਚ ਆਪਾਂ ਗਰੋਸਰੀਜ਼ ਲੈ ਸਕਦੇ ਹਾਂ, ਉਹ ਬਹੁਤ ਅੱਛੀ ਨਿਕਲਦੀ ਐ।
ਜੀ-ਜੀ। ਔਰ ਜਿਵੇਂ ਫੂਡ ਡਿਲੀਵਰੀ ਐਪ ਹੁੰਦੇ ਹੈ ਜ਼ੋਮੈਟੋ ਵਗੈਰਾ, ਇਹ ਵੀ ਸਹੀ ਹੁੰਦੇ ਨੇ ਨਾ ਔਨਲਾਈਨ ਇਸ ਤੇ।
ਹਾਂਜੀ ਕੁਛ ਸਹੀ ਹੁੰਦੇ ਨੇ, ਕੁਛ ਨਹੀਂ ਸਹੀ ਹੁੰਦੇ, ਮੇਰੀ ਇੱਕ ਫਰੈਂਡ ਹੈ ਉਹ ਕਹਿ ਰਹੀ ਕਿ ਮੈਨੇ ਕੁਛ ਮੰਗਵਾਇਆ ਸੀਗਾ ਕੱਲ ਰਾ ਕੀ ਰੋਟੀ।
ਪਰ ਮਤਲਬ ਰੋਟੀ ਤੇ ਬੇਕਾਰ ਨਿਕਲੀ, ਪਰ ਦਾਲ ਬੜੀ ਟੇਸਟੀ ਸੀਗੀ। ਮੈਂ ਕਿਹਾ ਵਧੀਆ ਗੱਲ ਐ, ਹਾਂਜੀ-ਹਾਂਜੀ। ਟਰੱਸਟ ਅਸੀਂ ਕਿਸੇ ਦਾ ਕਰ ਨੀ ਸਕਦੇ ਨਾ, ਅੱਜ-ਕੱਲ ਇਹ ਸੌਪ ਐਹ ਤੇ ਵੈਬਸਾਈਟਸ ਵਗੈਰਾ ਤੇ ਜੀ ਏਸ ਕਰਕੇ, ਪਰਸੋਂ ਦੀ ਮਤਲਬ ਗਰੌਸਰੀ, ਹਾਂਜੀ।
ਉਹ ਤੇ ਦੇਖੋ ਮਤਲਬ ਜਿਵੇਂ ਕੋਈ ਐਮਰਜੈਂਸੀ ਹੋ ਜੇ ਘਰ ਮਤਲਬ ਬਣ ਨੀ ਸਕਦਾ, ਲੇਟ ਨਾਈਟ ਭੁੱਖ ਭੁੱਖ ਵਗੈਰਾ ਲੱਗ ਜਾਂਦੀ ਏ, ਬਸ ਉਹਦੇ ਲਈ ਹੁੰਦੇ ਨੇ ਉਹ ਤੇ ਹਨਾ ਐਪਸ। ਬਾਕੀ ਤੇ ਘਰ ਹੀ ਬਣਾਣਾ ਚਾਹੀਦਾ।
ਹਾਂਜੀ-ਹਾਂਜੀ, ਉਹ ਤਾਂ ਹੈ ਹੀ ਐ, ਬਿਲਕੁਲ ਸਹੀ ਕਹਿ ਰਹੇ ਹੋ।
ਜੀ।
ਤੁਸੀਂ ਕੀ ਮੰਗਾ ਲੈਂਦੇ ਹੋ, ਔਨਲਾਈਨ ਗਰੌਸਰੀ ਗਰੌਸਰੀਜ਼ ਮੰਗਵਾਂਦੇ ਹੋ ਜਾਂ ਕੱਪੜੇ ਵਗੈਰਾ।
ਮੈਂ ਤੇ ਦੇਖੋ, ਮੈਂ ਦੋਨੋਂ ਚੀਜ਼ ਹੀ ਮਤਲਬ ਓਨਲਾਈਨ ਹੀ ਜ਼ਿਆਦਾ ਪ੍ਰੈਫਰ ਕਰਨੀ ਆ। ਕਿਉਂਕਿ ਮੇਰੇ ਨਾਲ ਹਲੇ ਐਸਾ ਮਤਲਬ ਕੋਈ ਹੋਇਆ ਨੀ ਨਾ ਇਸ਼ੂ।
ਬਿਲਕੁਲ
ਸਲੀਚੀ ਮੈਂ ਹਾਂ ਓਨਲਾਈਨ ਹੀ ਮੰਗਾਣੀ ਆਂ, ਗਰੋਸਰੀ ਵਗੈਰਾ ਵੀ ਓਹ ਜਿਵੇਂ ਖਾਣਾ-ਪੀਣਾ ਵੀ। ਕੁੱਝ ਓਡਰ ਕਰਨਾ ਹੋਏ ਤੇ।
ਹਾਂਜੀ-ਹਾਂਜੀ, ਉਹ ਤਾਂ ਹੈਗਾ। ਮਤਲਬ ਕਈ ਵਾਰੀ ਕਰ ਦਿੰਦੇ ਆ ਧੋਖਾ, ਕਈ ਵਾਰੀ ਨਹੀ ਕਰਦੇ ਐ। ਮੇਰੀ ਇੱਕ ਨਾਲ ਦੇ ਫਰੈਂਡ ਰਹਿੰਦੇ ਆ, ਤੇ ਉਹਨਾਂ ਨੇ ਨਾ ਮਤਲਬ ਉਹ ਥੋੜੇ ਉਹ ਹੈਲਥੀ ਜੇ ਹੈਗੇ ਆ, ਤੇ ਓਹ ਉਹਨਾਂ ਨੇ ਨਾ ਕੁਛ ਬ੍ਰਾਂਡ ਦੀ ਚੱਲ ਰੀ ਸੀ ਇੱਕ, ਤੇ ਉਹਦੀ ਵੇਟ ਲੌਸ ਦੀ। ਤੇ ਉਹਨਾਂ ਨੇ ਕੁਛ ਮੈਡੀਸਿਨ ਵਗੈਰਾ ਮੰਗਾਈਆਂ ਦੇਖ ਕੇ ਨਾ, ਰੀਲਜ਼ ਦੇਖ ਕੇ ਬਹੁਤ ਮੈਡੀਸਨ, ਪਹਿਲਾਂ ਉਹਨੇ ਮਤਲਬ ਮੈਸੇਜ ਵਗੈਰਾ ਪਾਇਆ, ਉਹਨਾਂ ਨੂੰ ਤੇ ਉਹਨੇ ਰੋਕ ਦਿੱਤਾ, ਕਿ ਮੈਂ ਹਜੇ ਨੀ ਮੰਗਾਈ ਰੁਕ ਕੇ ਮੰਗਵਾਵਾਂਗੀ, ਤੇ ਓਹੀ ਉਹਨਾਂ ਦੀ ਕੋਲਾਂ ਆਣੀਆਂ ਸ਼ੁ ਸ਼ੁਰੂ ਹੋਗੀਆਂ, ਕਿ ਮੈਮ ਮੰਗਵਾਓ ਲਾਸਟ ਪੀਸ ਐ। ਡਿਸਕਾਊਂਟ ਮਿਲ ਜੇਗਾ ਬਹੁਤ ਅੱਛਾ ਆਪ ਨੂੰ, ਪਲੀਜ਼ ਕਰੋ ਕਰਕੇ ਦੇਖੋ। ਇਹ ਦੇਖੋ ਕਿੰਨੇ ਪਤਲੇ ਹੋਏ ਆ, ਏਦਾਂ ਹੋਇਆ ਓਦਾਂ ਹੋਇਆ। ਤਾਂ ਉਹਨੇ ਕਿਹਾ ਠੀਕ ਐ, ਇੱਕ ਵਾਰੀ ਢਾਈ ਹਜ਼ਾਰ ਲਗਾਣੇ ਐ, ਦੁਬਾਰਾ ਲਗਾਣੇ ਨੀ ਐ। ਤੇ ਆਪਾਂ ਗੋਲੀਆਂ ਤੇ ਉਹੀ ਮੰਗਾਣਾ। ਕੁਛ ਪਾਊਡਰ ਸੀ ਪਾ ਕੇ ਪੀਣ ਆਲਾ ਪਾਨੀ ਵਿੱਚ। ਤੇ ਉਹਨਾਂ ਨੇ ਮੰਗਾ ਲਿਆ ਢਾਈ ਹਜ਼ਾਰ ਦਾ ਪਿਆ ਤੇ ਉਸ ਤੋਂ ਬਾਅਦ ਸ਼ਾਮੀ ਉਹਦੀ। ਮੈਮ ਨੇ ਫੋਨ ਕੀਤਾ ਡਾਇਟੀਸ਼ੀਅਨ ਨੇ ਕਿ ਨਹੀਂ। ਤੁਸੀਂ ਮੰਗਾ ਲਿਆ ਹੁਨ ਤੁਸੀਂ ਸ਼ੇਕ ਵੀ ਮੰਗਾਨਾ ਪਏਗਾ ਤੁਹਾਨੂੰ ਇੱਕ ਢਾਈ ਹਜ਼ਾਰ ਦਾ। ਉਹਨੇ ਕਿਹਾ ਮੈਮ ਉਹਨੇ ਕਿਹਾ ਮੈਮ ਸੋਰੀ ਬਟ ਮੈਂ ਤਾਂ ਅਪਨੇ ਹਸਬੈਂਡ ਕੋ ਲਕੋ ਕੇ ਮੰਗਾਇਆ ਹੈ। ਕਿਉਂਕਿ ਮੇਰੇ ਹਸਬੈਂਡ ਨੀ ਪ੍ਰੈਫਰ ਕਰਦੇ ਇਹ ਚੀਜ਼ਾਂ ਉਹ ਮਨਾ ਕਰਦੇ ਹੈ। ਤੇ ਹੁਣ ਮੈਂ ਨੀ ਮੰਗਾ ਸਕਦੀ ਇਹ ਜਿਹੜਾ ਤੁਹਾੜਾ ਸ਼ੇਕ ਹੈਗਾ ਆ ਮੈਨੂੰ ਇਹੀ ਦੱਸ ਦੋ। ਕਿਵੇਂ ਯੂਜ ਕਰਨਾ ਹੈ। ਤੇ ਉਸਨੇ ਫੇਰ ਮੈਮ ਨੇ ਕਿਹਾ ਕਿ ਤੁਸੀਂ ਇੱਕ ਗੋਲੀ ਸਵੇਰੇ ਖਾਨੀ ਏ ਨਾਸ਼ਤੇ ਤੋਂ ਪਹਿਲਾਂ। ਘੰਟੇ ਗਰਮ ਪਾਣੀ ਨਾਲ। ਤੇ ਜਿਹੜਾ ਇਹ ਪਾਊਡਰ ਹੈਗਾ ਇਹ ਤੁਸੀਂ ਨਾਸ਼ਤੇ ਤੋਂ ਅੱਧੇ ਘੰਟੇ ਬਾਅਦ ਪੀਨਾ ਏ ਪਾਨੀ ਵਿੱਚ ਪਾ ਕੇ।
ਅੱਛਾ।
ਉਹਨੇ ਕਿਹਾ ਠੀਕ ਹੈ ਉਹਨਾਂ ਨੇ ਗੋਲੀ ਤਾਂ ਖਾ ਲਈ ਜਦੋਂ ਉਹਨਾਂ ਨੇ ਪੋਡਰ ਦੀ। ਉਹ ਪੈਕਿੰਗ ਖੋਲੀ ਨਾ ਇਤਨੀ ਗੰਦੀ ਸ। ਸਮੈਲ ਹੈਗੀ ਸੀ ਉਹ ਚੋਂ ਮਤਲਬ ਪਤਾ ਨੀ ਕੀ ਪਾਇਆ ਸੀ ਵਿੱਚ ਸਮਝ ਨਹੀਂ ਆਇਆ ਬਰਾਊਨ ਕਲਰ ਦਾ। ਬਹੁਤ ਜੀ ਬਹੁਤ ਜ਼ਿਆਦਾ ਗੰਦੀ। ਚੀਜ਼ ਹੈਗੀ ਸੀ ਉਹ ਤੇ ਉਹਨੂੰ ਜਿਵੇਂ ਉਹ ਪਾਨੀ ਚ ਘੋਲੀ ਇੱਕ ਚਮਚ ਤੇ ਹੋਰ ਇਤਨੀ ਸਮੈਲ ਰੂਮ ਚ ਹੋ ਗਈ ਨਾ। ਉਹਨੇ ਸਾਰਾ ਸੁਟ ਤਾ ਉਹਨੇ ਇੱਕ ਘੁੱਟ ਵੀ ਨੀ ਪੀਤਾ ਉਸ ਚੀਜ਼ ਨੂੰ।
ਜੀ ਜੀ ਫੇਰ ਐਵੇਂ ਮਤਲਬ ਹੋਰ ਜ਼ਿਆਦਾ ਕੋਈ ਤਬੀਅਤ ਵਗੈਰਾ ਖ਼ਰਾਬ ਹੋ ਜਾਂਦੀ ਇਸ਼ੂ ਹੋ ਜਾਂਦਾ। ਤੇ ਕੋਈ ਹੈਨਾ।
ਬਿਲਕੁਲ ਬਿਲਕੁਲ। ਮੈਂ ਦੱਸ ਰਹੀ ਸੀ ਮੈ ਕਿਹਾ ਤੁਸੀਂ ਕਿਉਂ ਮੰਗਇਆ ਪਹਿਲੇ ਇੱਕ ਡਾਕਟਰ ਕੋ ਡਾਇਟੀਸ਼ਨ ਵਾਲੇ ਡਾਕਟਰ ਕੋ ਜਾਓ ਉਹ ਨੂੰ ਪੁੱਛੋ। ਤੁਸੀਂ ਇੱਕ ਢਾਈ ਹਜ਼ਾਰ। ਕਈ ਏਦਾਂ ਉਹਨਾਂ ਨੇ ਫੇਰ ਬਾਅਦ ਚ ਕਾਲ ਵੀ ਨਹੀਂ ਚੁੱਕੀ ਉਹਦੀ ਡਾਇਟੀ ਨੇ। ਆਪਣੇ ਕਲਾਇੰਟ ਦੀ ਇੱਕ ਕਾਲ ਰਿਸੀਵ ਨੀ ਕੀਤੀ ਉਹ ਕਾਲ ਕਰਦੀ ਰਹੀ ਰਿਸੀਵ ਹੀ ਨੀ ਕੀਤੀ ਉਹਨਾਂ ਨੇ।
ਅੱਛਾ ਹਾਂ ਫੇਰ ਉਹੀ ਹੋਏਗਾ। ਅਪਨਾ ਪ੍ਰੋਡਕਟ ਦੇਨਾ ਹੋਏਗਾ ਫੇਰ ਉਹ ਤੋਂ ਬਾਅਦ ਉਹਨਾਂ ਕੋਲ ਪੈਸੇ ਆ ਗਏ। ਉਹ ਫੇਰ ਉਹਨਾ ਤੋ ਕੋਈ ਮਤਲਬ ਹੀ ਨਹੀਂ ਫੇਰ।
ਬਿਲਕੁਲ ਬਿਲਕੁਲ ਤਾਂ ਕਰਕੇ ਮੈਂ ਕਿਹਾ ਵਾਹ ਇਹ ਤੇ ਮੇਰੇ ਨੇ ਮਤਲਬ। ਬੜਾ ਅੱਛਾ ਬਿਜਨਸ ਬਨਾਇਆ ਪਹਿਲੇ ਲੋਕਾਂ ਕੋਲੋਂ ਢਾਈ ਹਜ਼ਾਰ ਰੁਪਇਆ ਲੈ ਲੋ। ਫੇਰ ਬਾਅਦ ਚ ਕਾਲ ਨਾ ਚੁੱਕੋ ਨਾ ਰਿਸੀਵ ਕਰੋ ਨਾ ਮੈਸੇਜ ਸੀਨ ਕਰੋ ਬਲੋਕ ਕਰ ਦਿੰਦੇ ਆ।
ਅੱਛਾ।
ਤਾਂ ਕਰਕੇ ਫੇਰ ਮੈਂ ਔਨਲਾਈਨ ਹਾਂਜੀ।
ਹਾਂਜੀ ਇਹ ਔਨਲਾਈਨ ਮੰਗਾਨਾ ਨਹੀਂ ਚਾਹੀਦਾ ਦੇਖੋ ਸਕਿੰਨ ਕੇਅਰ ਵਗੈਰਾ ਕੁਝ। ਔਰ ਏਵੇਂ ਦਵਾਈਆਂ ਵਗੈਰਾ ਮੈਡੀਸਿਨਸ ਕੁਛ ਇਹ ਓਨਲਾਈਨ ਘੱਟ ਹੀ ਮੰਗਾਓ।
ਮੈਂ ਫੋਨ ਤੇ ਦੇਖ ਦੇਖ ਕੇ ਮੈਂ ਤਾਂ ਹੁਨ ਕੁਛ ਮੰਗਾਣਾ ਹੀ ਨੀ ਏ ਔਨਲਾਈਨ। ਔਫਲਾਈਨ ਹੀ ਸ਼ੋਪਿੰਗ ਕਰਾਂਗੀ। ਤੇ ਤਾਂ ਕਰਕੇ ਮੈਂ ਫੇਰ ਕੀਤੀ ਹੀ ਨੀ ਉਸ ਤੋਂ ਬਾਅਦ ਓਨਲਾਈਨ ਸ਼ੋਪਿੰਗ ਹੁਨ ਮੈਂ ਨਾ ਬਿਲਕੁਲ ਘਰ ਦੇ ਨੇੜੇ ਬਿਲਕੁਲ ਘਰ ਦੇ ਨਾਲ ਘਰ ਹੈ ਉਹਦਾ ਦੱਸ ਰਹੀ ਉਹਦੇ ਨਾਲ ਢਾਈ ਹਜ਼ਾਰ ਦਾ ਹੋਇਆ ਆ। ਦੋ ਹਜ਼ਾਰ ਮੇਰੇ ਖ਼ਰਾਬ ਚਲੇ ਗਏ ਫੇਰ ਹੁੰਦਾ ਹੀ ਹੈ ਕਿ ਹੁਨ ਦੋਨੋ ਨਾ ਖ਼ਰਾਬ ਜਾਨ। ਕਿਉਂਕਿ ਅੱਜ ਕੱਲ ਨਾ ਤੁਹਾਨੂੰ ਪਤਾ ਹੀ ਹੈ ਲੋਕ ਰਿਵਿਊ ਵਗੈਰਾ ਵੀ ਪੈਸੇ ਨਾਲ ਕਰ ਰਹੇ ਅੱਜ ਕੱਲ। ਕਈ ਚੀ ਰਿਵਿਊ ਮਤਲਬ ਤਾਂ ਕਰਕੇ ਫੇਰ ਡਰ ਜਿਹਾ ਹੀ ਲੱਗਦਾ ਆ।
ਹਾਂਜੀ।
ਇਸ ਕਰਕੇ ਇਸ ਕਰਕੇ ਮੈਂ ਤਾਂਹੀ ਘੱਟ ਹੀ ਕਰਦੀ ਹਾਂ ਹੋਰ ਤੁਸੀਂ ਦੱਸੋ ਤੁਸੀਂ ਮਤਲਬ ਤੁਹਾਡੇ ਨਾਲ ਕਦੀ ਹੋਇਆ ਏਸਰਾ ਨਹੀਂ।
ਨਹੀਂ ਨਹੀਂ ਮੇਰੇ ਨਾਲ ਵੈਸੇ ਹੋਇਆ ਤੇ ਨਹੀਂ ਪਰ ਇੱਕ ਵਾਰੀ ਮੇਰਾ ਵੀ ਐਵੇਂ ਕੁੜਤੀ ਵਗੈਰਾ ਹੀ ਗ਼ਲਤ ਆ ਗਿਆ ਸੀ ਉਹ ਨਾ ਕੋਟਨ ਕੱਪੜਾ ਲਿਖਿਆ ਦਾ ਸੀ। ਬੱਟ ਕੋਈ ਅਲੱਗ ਹੀ ਕੱਪੜਾ ਸੀ। ਬਹੁਤ ਜ਼ਿਆਦਾ ਚੁੱਭਣ ਵਾਲਾ ਪਾਇਆ ਨਹੀਂ ਜਾਣਾ ਸੀ। ਫੇਰ, ਮੈਂ ਉਹ ਰਿਟਰਨ ਕਰਤਾ ਮੈਨੂੰ ਮਿਲ ਗਏ ਪੈਸੇ ਬਸ।
ਵਧੀਆ ਬੰਦਾ ਤਾਂ ਹੁੰਦਾ ਫਿਰ ਪੇਮੈਂਟ ਮਿਲ ਕੇ ਸਾਡੀ ਮਿਲਦੀ ਨੀ ਐ। ਚਲੋ ਜੀ। ਹਾਂਜੀ, ਠੀਕ ਹੈ ਫੇਰ ਗੱਲ ਹੋਏਗੀ ਸਾਡੀ। ਮੈਂ ਦੇਖ ਲਿਆ ਹਾਂ, ਓਕੇ ਜੀ ਸਤਿ ਸ਼੍ਰੀ ਅਕਾਲ।